ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ, ਕਿਵੇਂ ਹੋ?
ਵਧੀਆ ਜੀ, ਤੁਸੀਂ ਸੁਣਾਓ, ਕਿਵੇਂ ਓ?
ਹਾਂਜੀ-ਹਾਂਜੀ, ਵਧੀਆ, ਤੁਸੀਂ ਦੱਸੋ?
ਬਸ ਵਧੀਆ, ਹੋਰ ਕੀ ਕਰ ਰਹੇ, ਤੁਸੀਂ?
ਹਾਂਜੀ, ਫ੍ਰੀ ਆਂ, ਤੁਸੀਂ ਦੱਸੋ ਕੀ ਕਰਦੇ ਓ?
ਬਸ ਕੁਛ ਨੀ, ਅੱਜ ਬੜੇ ਟੈਮ ਬਾਅਦ ਯਾਦ ਕੀਤਾ ਤੁਸੀ।
ਬਸ ਗਰਮੀ ਹੋ ਰੱਖੀ, ਬਸ ਘਰੇ ਹੀ ਹੁੰਦੇੇ ਆ, ਉਹਦੇ ਬਸ ਸੌਗੇ ਫਿਰ ਉੱਠਕੇ, ਸ਼ਾਮ ਦੇ ਕੰਮ ਕਰਲੋ। ਹੋਰ ਦੱਸੋ? ਤੁਸੀਂ ਨੀ ਗਏ ਬਾਹਰ ਬਾਜ਼ਾਰ ਵਗੈਰਾ?
ਦਸੀਂ ਨਾ ਅਸੀ ਬਸ ਘਰ ਹੀ ਹੈਗੇ ਹਾਲੇ,
ਠੀਕ ਹੈ ਜੀ, ਗਰਮੀ ਦਾ ਦੱਸੋ ਤੁਹਾਡੇ ਕੀ ਚੱਲਦਾ ਪਿਆ?
ਹਾਂਜੀ,
ਮੈਂ ਕਿਹਾ ਗਰਮੀ ਦੱਸੋ ਤੁਹਾਡੇ ਅੱਲ ਕਿੰਨੀ ਕੁ ਪੈ ਰਹੀ ਆ?
ਗਰਮੀ ਤਾਂ ਬਹੁਤ ਹੈ, ਜੀ ਗਰਮੀ ਦਾ ਤਾਂ ਤੁਸੀਂ ਪੁੱਛੋ ਹੀ ਨਾ
ਨਹੀਂ ਵੈਸੇ ਅੱਜ ਸਾਡੇ ਵਾਲੇ ਤਾਂ ਮੌਸਮ ਠੰਡਾ ਹੈਗਾ।
ਸਾਡੀ ਨਾ ਆਵਾਜ਼ ਬਹੁਤ ਧੀਰ ਆ ਰਹੀ ਹੈ ਥੋੜਾ ਉਚੀ ਬੋਲੋ,
ਮੈਂ ਕਿਹਾ ਸਾਡੇ ਵੱਲ ਤਾਂ ਮੌਸਮ ਬਹੁਤ ਠੰਡਾ,
ਅੱਛਾ, ਅੱਛਾ,
ਹਾਂਜੀ-ਹਾਂਜੀ, ਕਿਉਂਕਿ ਅੱਜ ਬਾਹਰ ਬੱਦਲ ਬਾਈ ਆ ਉਹਦੇ ਕਰਕੇ ਹਵਾ ਚੱਲਦੀ ਪਈ ਆ। ਤੁਸੀਂ ਦੱਸੋ?
ਉੱਥੇ ਤਾਂ ਕੋਈ ਬੜੀ ਗਰਮੀ ਹੈਗੀ ਹੈ, ਤੇ ਕਿੱਥੇ ਬੇ ਰਿਹਾ ਆ ਜਾਂਦਾ ਏਸੀ ਦੇ ਬਿਨਾਂ।
ਹਾਂਜੀ-ਹਾਂਜੀ ਇਹ ਤਾਂ ਹੈ।
ਜੀ,
ਹੋਰ ਬਾਜ਼ਾਰ ਵਗੈਰਾ ਨਹੀਂ ਗਏ।
ਹ ਇੰਨੀ ਗਰਮੀ ਚ ਕਿੱਥੇ ਜਾਇਆ ਜਾਂਦਾ ਹੈ, ਆਪਾਂ ਵੀ ਕਦੇ
ਠੀਕ ਹੈ, ਜੀ ਫੋਨ ਤੋਂ ਮੰਗਵਾ ਲੈਂਦੇ ਹੁੰਦੇ ਹੋ।
ਹਾਂਜੀ ਸਾਰਾ ਕੁਛ ਸਾਰਾ ਕੁਝ ਤਿਆਰ ਘਰ ਆ ਜਾਂਦਾ, ਫੇਰ ਜਾਣ ਦੀ ਕੀ ਲੋੜ ਹੈ।
ਹਾਂਜੀ-ਹਾਂਜੀ ਇਹ ਤਾਂ ਹੈ। ਵੈਸੇ ਜਿਵੇਂ ਕਿ ਕੱਪੜੇ ਵਗੈਰਾ ਹੋ ਗਏ ਹਨਾ। ਉਹ ਤਾਂ ਆਪਾਂ, ਘਰੇ ਮਤਲਬ ਕਿ ਵੈਸੇ ਆਪਾਂ ਜਾ ਕੇ ਲੈ ਕੇ ਆਉਣਾ ਚਾਹੀਦਾ, ਆਪਾਂ ਨੂੰ ਕਿ ਦੇਖੋ। ਕੱਪੜਿਆਂ ਦੀਆਂ, ਤਾਂ ਵੈਸੇ ਵੀ ਸਹੀ ਨਹੀਂ ਹੁੰਦੇ ਗੇ।
ਨਹੀਂ ਦੇਖੋ, ਮੈਂ ਇਸ ਗੱਲ ਤੇ ਸਹਿਮਤ ਨੀ ਆ। ਮੈਂ ਕਿਉਂਕਿ ਔਨਲਾਈਨ ਮੰਗਾਨੀ ਆ ਹਾਂ, ਸਾਰੇ ਮੇਰੇ ਜਿੰਨੇ ਕੱਪੜੇ ਪਏ ਨੇ ਹਾਂ ਔਨਲਾਈਨ ਹੀ ਪਰ ਅੱਜ ਤੋਂ ਨੀ ਮੰਗ ਦੇ ਮੈਨੂੰ ਚਾਰ ਪੰਜ ਸਾਲ ਹੋਗੇ ਮੰਗਾਦੇ,
ਠੀਕ ਹੈ ਜੀ,
ਬਹੁਤ ਵਧੀਆ ਆਉਂਦੇ, ਨੇ ਕਿ ਕਰੋਨਾ ਦੇ ਟਾਈਮ ਤੇ। ਕੋਈ ਜੀ ਵੀ ਚੱਲ ਬਾਹਰ ਨੀ ਜਾਣਾ, ਔਨਲਾਈਨ ਮੰਗਾਲੋ। ਤੇ ਹੁਣ ਉਹ ਚੀਜ਼ਾਂ ਅੱਛੀਆਂ ਮਿਲਦੀਆਂ ਨੇ ਦੇਖੋ, ਮੈਂ ਇਹ ਨੀ ਕਹਿੰਦੀ ਕਿ ਸਾਰੀ ਚੀਜ਼ਾਂ ਹੀ ਅੱਛੀਆਂ ਨੇ। ਦੇਖਣੀਆਂ ਪੈਂਦੀਆਂ ਨੇ ਜਿਵੇਂ ਉਹਨੂੰ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੈਗੀ। ਪਹਿਲੇ ਉਹਦਾ ਰੀਵਿਊ ਦੇਖ ਖੋ ਤੁਸੀਂ ਕਿ ਹਾਂ ਕਿਵੇਂ, ਅੱਗੇ ਗੇ ਲੋਕਾਂ ਦੇਖੋ ਕਿਉਂਕਿ ਮੇਰੇ ਤੋਂ ਪਹਿਲਾਂ ਲੋਕ ਘਰੇ ਮੰਗਾਈ ਹੋਈ ਉਹ ਘੋ ਉਹ ਉਹਨਾਂ ਨੇ ਕੀ ਕਿਹਾ ਉਹ ਉਹਨਾਂ ਨੂੰ ਕਿਵੇਂ ਦਾ ਲੱਗਦਾ ਹੈਗਾ ਫਿਰ ਦੇਖੋ ਵੀ ਉਹ। ਅਸਲੀ ਕੀ ਆਏਗਾ। ਅਰੇ ਨਾਲੇ ਜਿਹੜੀ ਉਹ ਲਵੋ ਜਿਹਦਾ ਰਿਟਰਨ ਹੋਵੇ। ਐਵੇਂ ਨੋ ਨੋ ਰਿਟਰਨ ਵਾਲੀ ਨੋ ਰਿਟਰਨ ਵਾਲੀ ਨਾ ਲਓ। ਤਾਂ ਕਿ ਗ਼ਲਤ ਵੀ ਆ ਗਿਆ, ਇੱਕ ਪਰਸੈਂਟ ਬਾਏ ਚਾਂਸ ਫਿਰ ਕਮ ਤੋਂ ਕਮ ਤੁਹਾਡੇ ਕੋਲ ਚੇਂਜ ਕਰਾਂਨ ਦਾ ਓਪਸ਼ਨ ਤੇ ਹੈ ਨਾ,
ਹਾਂਜੀ, ਹਾਂਜੀ,
ਪਰ ਵੈਸੇ ਹੁੰਦਾ ਨੀ ਹੈ, ਐਸਾ ਹੁਣ ਤਾਂ ਨਾ, ਅਗਰ ਤੁਸੀਂ ਦੇਖੋ, ਔਨਲਾਈਨ ਸਮਾਨ ਸਸਤਾ ਹੈਗਾ।
ਹਾਂਜੀ,
ਹੂੰ,
ਵੈਸੇ ਤਾਂ ਦੇਖੋ, ਜਿਵੇਂ ਆਪਾਂ ਫੋਨ ਤੋਂ ਘਰੇ ਬੈਠੇ ਚੀਜ਼ਾਂ ਮੰਗਵਾਉਂਦੇ ਆ ਹਨਾ ਉਹਦੇ ਚ ਪੈਸੇ ਵੀ ਆਪਣੇ ਘੱਟ ਖਰਚ ਹੁੰਦੇ ਆ, ਜਿੱਥੇ ਕਿ ਹਜ਼ਾਰ ਦੀ। ਚੀਜ਼ਾਂ ਉਹ ਪੰਜ ਸੌ ਹੀ ਦਿੰਦੇ ਹੈਗੇ, ਪਰ ਜਦੋਂ ਆਪਾਂ ਖੁਦ ਜਾ ਕੇ ਕੇ ਲੈ ਕੇ ਆਉਨੇ ਆ ਚੀਜ਼ ਉਹ ਓਨੇ ਦੀ ਓਨੀ ਮਹਿੰਗੀ ਮਿਲਦੀ ਹੈ ਨਾਲੇ ਆਪਾਂ ਨੂੰ। ਨਾਲੇ ਆਪਣਾ ਸਮਾਂ ਖ਼ਰਾਬ ਹੁੰਦਾ ਦੇਖੋ ਪਹਿਲਾਂ ਆਪਾਂ ਜਾਂਦੇ ਹਾਂ। ਫੇਰ ਉੱਧਰੋਂ ਆਪਾਂ ਨੂੰ ਕਿੰਨਾ ਟਾਈਮ ਸਮਾਂ ਲੱਗ ਜਾਂਦਾ ਦੇਖਣ ਕਰਨ ਵਿੱਚ ਫੇਰ ਅ। ਪਾ ਆਉਂਦੇ ਆ ਕਿੰਨਾ ਸਮਾਂ ਹੀ ਖ਼ਰਾਬ ਹੋ ਜਾਂਦਾ ਰਸਤੇ ਵਿੱਚ ਹੀ।
ਅ ਨਾਲੇ ਤੁਸੀਂ ਇਹ ਦੇਖੋ ਸਾਨੂੰ ਪਤਾ ਹੈ। ਵੀ ਉਹ ਸਮਾਨ ਸਾਨੂੰ ਉਸ ਦੁਕਾਨ ਤੇ ਮਿਲੇਗਾ ਨਹੀਂ ਮਿਲੇਗਾ। ਆਪਾਂ ਜਾਵਾਂਗੇ। ਆਪਾਂ ਜਾਵਾਂਗੇ ਆਪਾਂ ਆਪਣਾ ਪੈਟਰੋਲ ਖਰਚ ਕੇ ਜਾਵਾਂਗੇ। ਉਸ ਤੋਂ ਬਾਅਦ ਉੱਥੇ ਗਏ ਉੱਧਰ ਸਾਨੂੰ ਮਿਲਿਆ ਨਹੀਂ ਮਿਲਿਆ। ਸਾਨੂੰ ਪਸੰਦ ਆਇਆ ਨਹੀਂ ਆਇਆ ਕੁੱਛ ਸਾਨੂੰ ਪਤਾ ਨੀ ਹੈ ਅਰੇ। ਹੁਣ ਜਿਵੇਂ ਮੈਂ ਦੇਖਿਆ ਹੁਣ ਜਿਵੇਂ ਮੈਂ ਨਾ ਆਨਲਾਈਨ ਬਲਿੰਕਟ ਤੋਂ ਜਿਵੇਂ ਸਮਾਨ ਮੰਗਵਾਉਂਦੀ ਹਾਂ।
ਹਾਂਜੀ ਹਾਂਜੀ।
ਓਧਰੋਂ ਮੈਂ ਸਮਾਨ ਮੰਗਵਾਇਆ ਤੇ ਮੈਨੂੰ ਲੱਗਿਆ ਮਤਲਬ ਵੈਸੇ। ਕਿ ਜਿਵੇਂ ਇਕ ਅੱਧਾ ਸਮਾਨ ਸੀ ਉਸ ਚ ਜਿਵੇਂ ਪੰਜ ਦਸ ਰੁਪਏ ਐਕਸਟਰਾ ਲਾ ਰੱਖੇ ਸੀਗੇ। ਜਿਵੇਂ ਔਨਲਾਈਨ ਮੈਨੂੰ ਘੱਟ ਮਿਲਦਾ। ਤੇ ਕਈ ਸਮਾਨ ਚ ਵੀਹ ਤੀਹ ਰੁਪਏ ਘੱਟ ਵੀ ਸੀਗੇ ਮੈਂ ਕਿਹਾ ਇਨਾ ਫਰਕ। ਨਹੀਂ ਹੈਗਾ ਕਿ ਚਲੋਉਹ ਥੋੜਾ ਬਹੁਤ ਚਲੋ ਯਾਰ ਲਏਗਾ ਉਹ ਬੰਦਾ ਜਿਹੜਾ ਤੁਹਾਨੂੰ ਘਰ ਆ ਕੇ ਤੁਹਾਡੇ ਘਰ ਦੇ ਅੱਗੇ ਪਕੜਾ ਕੇ ਜਾ ਰਿਹਾ। ਹੁਣ ਦਸ ਮਿੰਟ ਵਿੱਚ ਹੀ ਯਾਰ ਮੇਰੇ ਘਰ ਆ ਰਿਹਾ ਸਮਾਨ। ਮੈਨੂੰ ਜਾਣਾ ਨੀ ਪੈ ਰਿਹਾ ਮੇਰਾ ਪੈਟਰੋਲ ਨਹੀਂ ਲੱਗ। ਲੱਗ ਰਿਹਾ ਮੇਰਾ ਟਾਈਮ ਨੀ ਲੱਗ ਰਿਹਾ ਉਹ ਪੰਜ ਦਸ ਰੁਪਏ ਤਾਂ ਫੇਰ ਉਹ ਬੰਦਾ।
ਹਾਂਜੀ ਹਾਂਜੀ ਇਹ ਤਾਂ ਹੈ। ਤੁਸੀਂ ਦੇਖੋ ਉਹ ਵੀ ਤਾਂ ਪਟਰ। ਹਾਂਜੀ ਉਹ ਵੀ ਤਾਂ ਦੇਖੋ ਪੈਟਰੋਲ ਫੂਕ ਕੇ ਆਇਆ ਨਾ।
ਹਾਂ, ਉਹੀ ਤੇ ਇੰਨੀ ਗਰਮੀ ਜਾ ਰਿਹਾ ਅਸੀਂ ਤਾਂ ਘਰ ਬੈਠੇ। ਤੇ ਉਹ ਫੇਰ ਬਾਹਰ ਘੁੰਮਦੇ ਪਏ ਨੇ।
ਹਾਂਜੀ ਹਾਂਜੀ ਇਹ ਤਾਂ ਹੈ।
ਬਸ ਫਿਰ ਮੈਂ ਕਹਿੰਦੀ ਹਾਂ ਕਿ ਚੱਲ ਕੋਈ ਨਾ ਥੋੜ੍ਹਾ ਬਹੁਤ ਫੇਰ ਕਦੀ ਕਦਾ ਜਿਹਾ ਬੰਦਾ ਟਿਪ ਵਗੈਰਾ ਦੇ ਦਿੰਦਾ ਉਹ। ਉਪਰੋਂ ਜਿਵੇਂ ਘੱਟ ਦਾ ਸਮਾਨ ਹੋਵੇ ਵੀ ਤਾਂ ਸਮਾਨ ਵੱਧ ਹੀ ਹੁੰਦਾ ਕਦੀ ਕਧਾਰ ਤੇ। ਮਤਲਬ ਮੈਂ ਵੈਸੇ ਪਹਿਲਾਂ ਸਮਾਨ ਦੇਖ ਦਿੰਦੀ ਹਾਂ ਸਾਰਾ ਕੀ ਕੀ ਹੈ ਕੀ ਕੀ ਨਹੀਂ ਹੈ।
ਜੇ।
ਜੇ ਚੀਜ਼ ਜੋ ਚੀਜ਼ ਨਹੀਂ ਆਉਂਦੀ ਫੇਰ ਉਹ ਮੈਂ ਚੱਕ ਕੇ ਔਡਰ ਕਰ ਦਿੰਦੀ ਹਾਂ।
ਠੀਕ ਹੈ ਜੀ।
ਹਾਂਜੀ ਹਾਂਜੀ ਤੁਸੀਂ ਨੀ ਮੰਗਵਾਉਂਦੇ?
ਨਹੀਂ ਮਤਲਬ ਕਿ ਮੰਗਵਾਉਂਦੇ ਤਾਂ ਹੈਗੇ ਆ ਪਰ ਕਈ ਕੁ ਚੀਜ਼ਾਂ ਐਵੇਂ ਦੀਆਂ। ਜਿਹੜੀਆਂ ਕਿ ਪਸੰਦ ਵੀ ਹੁੰਦੀਆ ਪਰ ਜਦੋਂ ਉਹ ਆਉਂਦੀਆਂ ਨਾ ਉਹ। ਉਵੇਂ ਦੀ ਨਹੀਂ ਹੁੰਦੀ ਇਹ ਚੀਜ਼ ਦੇਖੋ ਕਿਉਂਕਿ ਮੈਂ ਤਾਂ ਬੈੱਡ ਵਾਸਤੇ ਚਾਦਰ। ਮੰਗਵਾਈ ਸੀਗੀ ਦੋ ਤਿੰਨ ਵਾਰ ਮੰਗਵਾਈ ਆ। ਉੱਥੇ ਕੋਟਨ ਦੀ ਲਿਖਿਆ ਹੁੰਦਾ ਸੀ ਕੱਪੜਾ ਪਰ ਆਹ ਹੋਰ ਹੀ ਤਰ੍ਹਾਂ ਜਾਂਦਾ ਸੀਗਾ ਇਸ ਲਈ ਮੈਨੂੰ ਤਾਂ ਮਤਲਬ ਕੀ ਘੱਟ ਯਕੀਨ ਆ ਫੋਨ ਤੇ ਚੀਜ਼ਾਂ ਮੰਗਵਾਉਣ ਤਾਂ ਕਰਕੇ ਮੈਂ ਤਾਂ ਮਤਲਬ ਕਿ ਜਾ ਕੇ ਲੈ ਕੇ। ਜਾਉਣਾ ਪਸੰਦ ਕਰਦੀ ਹੈ ਜ਼ਿਆਦਾਤਰ। ਹਾਂਜੀ ਹਾਂਜੀ।
ਦੇਖੋ ਸਭ ਦਾ ਯਾਰ ਆਪਣਾ ਆਪਣਾ ਐਕਸਪੀਰੀਅੰਸ ਹੈਗਾ। ਹੁਣ ਚਾਦਰ ਤਾਂ ਦੇਖੋ। ਜੀ ਝੂਠ ਬੋਲਾਂ ਮੈਂ ਚਾਦਰ ਤਾਂ ਮੈਂ ਵੀ ਅੱਜ ਤੱਕ ਨਹੀਂ ਮੰਗਵਾਈ ਕਦੀ। ਕਿਉਂਕਿ ਮੈਂ ਆਪਣੇ ਕੱਪੜੇ ਕੁੱਪੜੇ ਮੰਗਉਂਦਾਂ ਚਾਦਰਾਂ ਤੇ ਯਾਰ ਸਾਡੇ ਇੱਥੇ ਨਾ ਮਤਲਬ ਸਾਡੇ ਇੱਥੇ ਨਾ ਬਜਾਰ। ਹੁੰਦੇ ਨੀ ਰੇੜੀ ਤੇ ਚੰਦਰਾ ਉਹ ਆਉਂਦੇ ਨੇ। ਲਾਉਂਦੇ ਨੇ ਗਲੀ ਚ ਆਉਂਦੇ ਨੇ ਉਹ ਓਧਰੋਂ ਹੀ ਲੈਂਦੇ ਹਾਂ ਆਪਾਂ ਚਾਰ ਪੰਜ ਇਕੱਠੀਆਂ ਲੈ ਲੈਂਦੇ ਹਾਂ ਉਹਨਾਂ ਤੋਂ। ਸਾਨੂੰ ਲੈਣ ਦੀ ਲੋੜ ਹੀ ਨੀ ਪੈਂਦੀ ਔਨਲਾਈਨ।
ਠੀਕ ਹੈ ਜੀ।
ਹਾਂਜੀ।
ਤੇ ਬਾਕ ਬਸ ਵਧੀਆ, ਕੱਪੜੇ ਤਾਂ ਅਸੀਂ ਵੈਸੇ ਸ਼ਹਿਰ ਜਾ ਕੇ ਲੈ ਕੇ ਆਉਦੇ ਹਾਂ। ਕਿਉਂਕਿ ਸਾਡੇ ਨਾ ਵੈਸੇ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਹੀ ਤਾਂ ਕੋਈ ਦੁਕਾਨਾਂ ਹੁੰਦੀਆਂ ਹਨਾ। ਕੱਪੜਿਆਂ ਵਗੈਰਾ ਦੀਆਂ, ਪਿੰਡਾਂ ਵਿੱਚੋਂ ਤਾਂ ਐਵੇਂ ਹੁੰਦਾ ਕਿ ਸ਼ਹਿਰ ਜਾਓ ਤਾਂ ਸ਼ਹਿਰੋਂ ਜਿਹੜੀ ਵੀ ਚੀਜ਼ ਲੈ ਕੇ ਆਉਣੀ ਤੁਸੀਂ ਇੱਕ ਵਾਰੀ ਲੈ ਕੇ ਆਉਗੀ। ਪਿੰਡਾਂ ਵਿੱਚ ਬਹੁਤ ਘੱਟ ਸਾਧਨ ਹੁੰਦੇ ਆ ਵ ਚੀਜ਼ਾਂ ਵਾਸਤੇ।
ਪਰ ਤੁਸੀਂ ਇਹ ਦੇਖੋ ਸ਼ਹਿਰ ਵਾਲੇ ਲੋਕੀ ਨਾ ਬਾਹਰੋਂ ਜਾ ਕੇ ਰਾਜੀ ਨਹੀਂ ਹੁੰਦੇ- ਸ਼ਹਿਰ ਵਾਲੇ ਲੋਕੀ ਔਨਲਾਈਨ ਈ ਮੰਗਵਾਉਂਦੇ ਨੇ ਜਿਵੇਂ ਆਪਾਂ ਸ਼ਹਿਰ ਰਹਿੰਦੇ ਹਾਂ ਇੱਥੇ ਨੇੜੇ ਹੀ ਹੈਗੇ। ਵਿਸ਼ਾਲ ਵਿਸ਼ਾਲ ਹੋ ਗਿਆ ਔਰ ਮਤਲਬ ਮੀਨਾ ਮਾਰਕੀਟ ਹੋ ਗਈ। ਹੋਰ ਵੀ ਇੱਥੇ ਸਾਡਾ ਜਗਾਦਰੀ ਵੀ ਲੱਗਦੀ ਹੈ ਮਾਰਕੀਟ ਲੇਕਿਨ ਅਸੀਂ ਜਾ ਕੇ ਰਾਜੀ ਦੀ ਹਲ ਉੱਧਰ ਗ ਆਹ ਜਾਣਾ ਪਏਗਾ ਅਸੀਂ ਕਹਿਿੰਦੇ ਹ ਘਰ ਹੀ ਬੰਗਾਲ ਉਗਾ ਕੇਂ ਜਾਣਾ।
ਹਾਂਜੀ ਹਾਂਜੀ ਇਹ ਤਾਂ ਹੈ। ਫਿਰ ਸਾਡੇ ਦੇਖੋ ਪਿੰਡਾਂ ਵਾਲੇ ਲੋਕਾਂ ਨੂੰ ਤਾਂ ਮਜਬੂਰੀ ਬਣ ਜਾਂਦੀ ਹੈ ਨਾ ਇਹਜ਼ਣਾ ਪੈਂਦਾ ਹੀ ਹੈ ਸ਼ਹਿਰ ਕਿਉਂਕਿ ਪਿੰਡਾਂ 'ਚ ਇੰਨੇ ਕੋਈ ਸਾਧਨ ਹੀ ਨਹੀਂ ਹੁੰਦੇ ਵੀ ਹਰੇਕ ਚੀਜ਼ ਪਿੰਡ ਦੇ ਵਿੱਚੋਂ ਮਿਲ ਜਾਵੇ। ਹਾਂਜੀ-ਹਾਂਜੀ।
ਹੁਣ ਜਿੱਥੇ ਸਮਾਨ ਨਹੀਂ ਮਿਲੇਗਾ ਉੱਥੇ ਤਾਂ ਜਾਣਾ ਹੀ ਪਏਗਾ।
ਹਾਂਜੀ ਹਾਂਜੀ ਸ਼ਹਿਰਾਂ ਵਿੱਚ ਤਾਂ ਦੇਖੋ ਪ੍ਰਦੂਸ਼ਣ ਵੀ ਕਿੰਨਾ ਜ਼ਿਆਦਾ ਵੱਧਦਾ ਪਿਆ ਵਾ ਹਨਾ। ਪ੍ਰਦੂਸ਼ਣ ਕਰਕੇ ਕਿ ਵੀ ਕਿੰਨੀਆਂ ਚੀਜ਼ਾਂ ਖ਼ਰਾਬ ਹੁੰਦੀਆਂ ਦੇਖੋ ਸਾਹ ਲੈਣਾ ਵੀ ਕਿੰਨਾ ਸਾਹ ਦੀਆਂ ਬਿਮਾਰੀਆਂ ਆਪਾਂ ਨੂੰ ਜਾਂ ਭੜੀਆਂਗਾ।
ਇਹ ਤਾਂ ਦੇਖੋ ਹੈ ਹੁਣ ਜਿਵੇਂ ਮੈਂ ਵੀ ਬੈਠੀ ਹੁੰਦੀ ਹਾਂ ਨਾ ਤੇ ਉਸ ਦਿਨ ਵੀ ਮੈਂ ਦੇਖਿਆ ਮੈਂ ਉੱਠ ਕੇ ਨਾ ਉੱਪਰ ਕੋਠ ਤੇ ਜਾ ਰਹੀ। ਤੇ ਇਹ ਐਵੇਂ ਨਾ ਮਤਲਬ ਧ ਮਤਲਬ ਧੁੰਦ ਧੁੰਦ ਦੀ ਸੀਗੀ ਮੈਂ ਕਿਹਾ ਇੰਨੀ ਗਰਮੀ 'ਚ ਧੁੰਦ ਫੇਿਰ ਮੈਂ ਦੇਖ ਰਹੀ ਮੈਂ ਕਿਹਾ ਤੂੰ ਤਾਂ ਨੀ ਹੈ ਪੋਲਿਊਸ਼ਨ ਹੈਗਾ।
ਹਾਂਜੀ ਹਾਂਜੀ ਵੈਸੇ ਪਿੰਡਾਂ ਵਿੱਚ ਉਹ ਚੀਜ਼ ਘੱਟ ਹੈਗੀ। ਕਿਉਂਕਿ ਪਿੰਡਾਂ ਦੇ ਦੇਖੋ ਇੱਕ ਤਾਂ ਖੇਤ ਵਗੈਰਾ ਹੁੰਦੇ ਹਨਾ ਖੁੱਲ੍ਹੇ ਖੁੱਲ੍ਹੇ ਇੱਕ ਦਰੱਖਤ ਵਗੈਰਾ ਵਾ ਲੱਗੇ ਹੁੰਦੇ ਆ ਉਹਦੇ ਕਰਕੇ ਵੈਸੇ ਪਿੰਡਾਂ ਵਿੱਚ ਪ੍ਰਦੂਸ਼ਣ ਘੱਟ ਹੈ ਸ਼ਹਿਰਾਂ ਨਾਲੋਂ।
ਇਹ ਤਾਂ ਹੈ ਦੇਖੋ
ਹੋਰ ਸੁਣਾਓ।
ਬਸ ਕੁਛ ਨੀ, ਤੁਸੀਂ ਸੁਣਾਓ।
ਬਸ ਵਧੀਆ ਤੁਸੀਂ ਦੱਸੋ ਗੁਰਦੁਆਰਾ ਵਗੈਰਾ ਜਾਂਦੇ ਹੋ ਤੁਸੀਂ।
ਹਾਂਜੀ ਹਾਂਜੀ ਜਾਂਦੇ ਹਾਂ ਉਹ ਰੱਬ ਦੇ ਬਿਨਾਂ ਕੋਲ ਸਾਡਾ।
ਹਾਂਜੀ ਹਾਂਜੀ ਬੁੱਕਸ ਵਗੈਰਾ ਪੜ੍ਹਦੇ ਹੋ
ਬੁੱਕਸ ਵਗੈਰਾ ਐਵੇਂ ਨਹੀਂ ਪੜ੍ਹਦੀ ਆਂ ਮੈਂ, ਮਤਲਬ ਜਿਵੇਂ ਓਡੀਓ ਹੁੰਦੀਆਂ ਨੇ ਨਾ ਉਹ ਵੀ ਪੜ੍ਹ ਲੈਂਦੀਆਂ, ਮਤਲਬ ਪੜ੍ਹਿਆ ਨੀ ਜਾਂਦਾ ਮੇਰੇ ਤੋਂ ਜ਼ਿਆਦਾ ਦੇਰ। ਬਹਿ ਗਏ, ਬੀ ਇਕ ਤਾਂ ਤੋਂ ਪਹਿਲੇ ਪਹਿਲੇ ਪਹਿਲੇ ਸ਼ੁਰੂ ਸ਼ੁਰੂ ਸ਼ੌਕ ਸੀਗਾ ਨਾ ਤੇ ਪੜ੍ਹਦੀ ਸੀਗੀ ਕਿ ਮਤਲਬ ਜਿਵੇਂ ਇੰਗਲਿਸ਼ ਬੁੱਕਸ ਹੁੰਦੀਆਂ ਸੀ ਨਾ ਉਹ ਪੜ੍ਹਦੀ ਸੀ ਮੈਂ ਵੀ ਓਥਰ ਦੀਆਂ ਨੋਵਲ ਵਗੈਰਾ। ਪਰ ਫੇਰ ਮੈਨੂੰ ਉਹ ਚ ਉਹ ਉਹ ਓਦਾਂ ਕਿਉਂਕਿ ਤੁਸੀਂ ਨਾ ਕਿੰਨੇ ਹੀ ਪੈਸੇ ਖਰਚੋਗੇ ਯਾਰ ਬੁੱਕ ਕਿਉਂਕਿ ਮੈਂ ਪਹਿਲੇ ਲੈ ਕੇ ਆਈ ਚਾਰ ਬੁੱਕਸ ਦੋ ਹਜ਼ਾਰ ਦੀਆਂ ਉਹ ਆਈਆਂ। ਮੈਂ ਕਿਆ। ਹੁਣ ਚਾਰੋਂ ਪੜ੍ਹ ਲਈਆ ਨੇ ਹੁਣ ਹੋਰ ਲੈ ਕੇ ਆਓ ਫ ਮੈਂ ਕਿਹਾ ਉਹ ਨੀ ਹੋਏਗਾ ਕੰਮ ਬਾਈ ਔਨਲਾਈਨ ਨ ਦੇਖ ਉਹ ਔਨਲਾਈਨ ਕਿਧਰ ਉਹ ਦਿਖਦੀ ਹੈ
ਵੈਸੇ ਤਾਂ ਬੁੱਕਸ ਕਿਤਾਬਾਂ ਪੜ੍ਹਨ ਨਾਲ ਆਪਣੇ, ਹੈਨਾ ਮਤਲਬ ਕਿ ਬਹੁਤ ਦਿਮਾਗ ਵਿੱਚ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ। ਆਪਣਾ ਦਿਮਾਗ ਨੂੰ ਵੈਸੀ ਵੀ, ਮਤਲਬ ਕਿ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਤਾਬਾਂ ਪੜ੍ਹ ਕੇ।
ਇਹ ਤਾਂ ਹੈ, ਦਿਮਾਗ ਨਾ ਸੈੱਟ ਹੁੰਦਾ, ਨਾਲੇ ਨਾ ਸਾਨੂੰ ਪਤਾ ਚੱਲਦਾ ਹੈ, ਲੋਕਾਂ ਦਾ ਵੀ ਤੁਸੀਂ ਇਮੈਜਿਨ ਕਰੋ, ਤੁਹਾਨੂੰ ਕਿਤਾਬਾਂ ਪੜ੍ਹ ਕੇ ਲੋਕਾਂ ਦੀਆਂ ਹਰਕਤਾਂ ਤੋ ਵੀ ਪਤਾ ਚਲਦਾ ਹੈ, ਕੌਣ ਕਿਵੇਂ ਦਾ ਹੈ। ਕਿਵੇਂ ਦਾ ਨਹੀਂ ਹੈਗਾ, ਮਤਲਬ ਤੁਹਾਡੇ ਨਾਲ ਕੌਣ ਕਿਵੇਂ ਦਾ ਹੈਗਾ। ਇਹ ਚੀਜ਼ਾਂ ਵੀ ਫ਼ਰਕ ਪੈਂਦੀਆਂ ਨੇ
ਹਾਂਜੀ ਹਾਂਜੀ
ਹਾਂਜੀ
ਵੈਸੇ ਤਾਂ ਕਿਤਾਬਾਂ ਪੜ੍ਹਨ ਨਾਲ ਬਹੁਤ, ਮਤਲਬ ਕਿ ਆਪਣੇ ਉਧਰ ਗ੍ਰੋਅ ਹੁੰਦਾ ਦਾ, ਜਿਵੇਂ ਕਿ ਹਜੀ ਜਿ ਨਵੇਂ ਨਵੇਂ ਬਾਰੇ, ਚੀਜ਼ਾਂ ਪਤਾ ਚੱਲਦਿਆਂ। ਹਰੇਕ ਚੀਜ਼ ਬਾਰੇ ਆਪਾਂ ਨੂੰ ਪਤਾ ਚੱਲਦਾ, ਜਿਹੜਾ ਆਪਾਂ ਨੂੰ ਨਹੀਂ ਪਤਾ ਹੁੰਦਾ, ਫੋਨ ਤੋਂ ਨਹੀਂ ਪਤਾ ਲੱਗਦਾ
ਹਾਂਜੀ ਹਾਂਜੀ
ਚਲੋ ਠੀਕ ਹੈ, ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ, ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।